ਕੱਲ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਹਾਂਜੀ ਵਧੀਆ ਜੀ, ਤੁਸੀ ਦੱਸੋ ਵਧੀਆ ਹੋਰ ਕੀ ਕਰ ਰਹੇ ਸੀ
ਬਸ ਜੀ ਕੁਛ ਨਹੀ ਵੇਹਲੇੇ ਬੈਠੇ
ਹੋਰ ਲੰਚ ਹੋ ਗਿਆ।
ਹਾਂਜੀ ਹੋ ਗਿਆ ਸੀ ਲੰਚ
ਕੰਣ ਕੀ ਕਰਦੇ ਮੈਂ ਲੇਟੀ ਹੋਈ ਹਾਂ
ਚਲੋ ਵਧੀਆ ਗੱਲ ਹੈ ਫੇਰ ਤੇ ਦੁਪਹਿਰ ਚ ਤੇ ਕੁਛ ਹੁੰਦਾ ਵੀ ਨਹੀ
ਹੋਰ
ਬਸ ਵਧੀਆ ਨੇ ਵੇਲੇ ਬੈਠੇ ਸੀ, ਮੈਂ ਕਿਹਾ ਚਲੋ ਮੈਂ ਭੈਣ ਜੀ ਨੂੰ ਕਲ ਕਰਨਾ ਵਾ ਹਾਂਜੀ।
ਹੋਰ ਸੁਣਾਓ
ਬਸ ਜੀ ਹੋਰ ਠੀਕ ਠਾਕ ਹੋ ਫੈਮਲੀ ਵਗੈਰਾ ਸਭ।
ਹਾਂਜੀ ਸਭ ਵਧੀਆ
ਚੰਗੀ ਗੱਲ ਐ, ਹੋਰ ਲੰਚ ਵਗੈਰਾ ਕਰ ਲਿਆ ਤੁਸੀਂ
ਕਰ ਲਿੱਤਾ ਲੰਚ ਤੁਸੀਂ ਸੁਣਾਔ, ਤੁਹਾਡੀ ਕੋਈ ਪਹਿਲੀ ਯਾਦ ਕੋਈ ਕੁਛ, ਜੋ ਤੁਹਾਡੇ ਨਾਲ ਹੋਇਆ ਔ ਤੁਸੀਂ ਸ਼ੇਅਰ ਕਰੋ ਕੁਛ
ਬਸ ਯਾਦਾਂ ਤਾਂ ਬਚਪਨ ਦੀਆਂ ਹੈਗਾ ਹੈਗੀਆਂ ਨੇ ਤੇ ਸਕੂਲ ਦੀਆਂ ਹੈਗੀਆਂ ਨੇ
ਸਕੂਲ ਦੀ ਕਰੋ ਤੁਸੀ ਐਦਰ, ਗੱਲ ਕਰੋ ਕੌਈ ਸ਼ੈਅਰ
ਚਲੋ ਮੈਂ ਤੁਹਾਨੂੰ ਪਲੱਸ ਵਨ ਦੀ ਗੱਲ ਦੱਸਦਾ ਵਾਂ, ਸਾਡੇ ਕੋਲ ਇੱਕ ਮੈਡਮ ਸੀਗੀ, ਮੀਨਾ ਮੈਡਮ ਸੀਗੀ
ਅਛਾ
ਤੇ ਉਹ ਸਾਨੂੰ ਇੰਗਲਿਸ਼ ਟੀਚ ਕਰਦੀ ਸੀ ਤੇ ਜਦੋਂ ਉਹ ਪੜ੍ਹਾਉਂਦੀ ਸੀ ਨਾ, ਤੇ ਇੱਕ ਵਾਰ ਅਸੀਂ ਕੀ ਕੀਤਾ ਮੈਂ ਬਹੁਤ ਕਮਾਇਆ ਅੰ ਸੀ ਮਤਲਬ ਪਲ ਪਲੱਸ ਵਨ ਵਿੱਚ, ਕਿਉਂਕਿ ਮੈਨੂੰ ਪੀਲੀਆ ਤੇ ਨਾਲ ਹੀ ਟਾਈਫਾਈਡ ਹੋ ਗਿਆ ਸੀ ਤੇ ਮੈਂ ਬਹੁਤ ਕੰਮ ਸਕੂਲ ਲਈ ਆਇਆ ਵੈਂ ਪਲੱਸ ਵਨ ਕਲਾਸ ਵਿੱਚ ਅਤੇ ਜਦੋਂ ਮੈਂ ਆਉਂਦਾ ਸੀਗਾ ਨਾ ਤਾਂ ਮੈਡਮ ਟੈਸਟ ਲੈਂਦੀ ਸੀਗੀ ਤੇ ਉਹ ਨਾ ਇਕ ਦਮ ਟੈਸਟ ਲੈ ਲੈਂਦੀ ਸੀਗੀ ਮਤਲਬ ਉਹ ਨਾ ਜ਼ਿਆਦਾ ਦੇਖਦੀ ਨੀ ਸੀ ਧਿਆਨ ਨਾਲ ਹੱਲ ਮਤਲਬ ਕੁਸ਼ਚਨ ਪੜ੍ਹਦੀ ਨਹੀਂ ਸੀ ਕੁਸ਼ਚਨ ਦਾ ਆਂਸਰ ਐਵੇਂ ਹੀ ਚੈੱਕ ਕਰ ਦਿੰਦੀ ਸੀ ਤੇ ਇੱਕ ਨਾ ਪਲੱਸ ਵਨ ਵਿੱਚ ਸਾਡੇ ਕੋਲ ਕੁਸ਼ਚਨ ਸੀਗਾ ਤੂੰ ਤੂਨ ਖਾਮੋਨ ਵਾਲਾ ਕੁਸਂਚਨ ਸੀਗਾ
ਹਮ
ਤੇ ਅਸੀਂ ਨਾ ਸਾਨੂੰ ਯਾਦ ਤੇ ਸੀਗਾ ਨੀ ਤੇ ਮੈਂ ਕੀ ਕੀਤਾ ਇੱਕ ਵਾਰ ਰੀਡਿੰਗ ਲਈ ਕਵਸ਼ਨ ਦੀ, ਕਿਉਂਕਿ ਇੰਗਲਿਸ਼ ਸੀਗੀ, ਤੇ ਮੈਨੂੰ ਤੇ ਐ ਆਂਦੀ ਨ ਇੱਕ ਵਾਰ ਰੀਡਿੰਗ ਲਈ ਮੈਂ ਹਿੰਦੀ ਚ ਪੜ੍ਹਿਆ ਕੁਵਸ਼ਨ, ਤੇ ਇੰਗਲਿਸ਼ ਚ ਵੀ ਇੱਕ ਵਾਰ ਪੜ੍ਹ ਲਿਆ ਤੇ ਬਣਾ ਬਣਾ ਕੇ ਮੈਮ ਨੇ ਕੁਵਸ਼ਨ ਕੋਈ ਹੋਰ ਦਿੱਤਾ, ਮੈਂ ਬਣਾ ਕੇ ਕੋਈ ਹੋਰ ਲਿਖਤਾ, ਤੇ ਮੈਡਮ ਨੇ ਮੈਨੂੰ ਵੈਰੀ ਗੁਡ ਦਿੱਤੀ, ਤੇ ਨਾਲ ਹੀ ਇੱਕ ਮੈਨੂੰ ਟੋਫੀ ਵੀ ਦਿੱਤੀ ਮੈਂ ਕਿਹਾ ਕਿੱਦਾਂ ਦੀ ਮੈਡਮ ਐ, ਕਿ ਇਹਨੇ ਤੇ ਪੜਿਆ ਵੀ ਨੀ ਕੁਵਸ਼ਨ, ਮਤਲਬ ਔਨੇ ਪੜ੍ਹ ਲਿਆ ਸੀ, ਐਵੇਂ ਐਵੇਂ ਪੈਨ ਘੁਮਾਉਂਦੀ ਪਈ ਸੀ ਔਨੇ ਪੜ੍ਹ ਵੀ ਲਿਆ ਸੀ, ਲੇਕਿਨ ਐਵੇਂ ਚੈੱਕ ਕਰਤਾ ਤੇ ਮੈਨੂੰ ਟੋਫੀ ਵੀ ਮਿਲ ਗਈ ਤੇ ਨਾਲੇ ਵੈਰੀ ਗੁੱਡ ਵੀ ਮਿਲ ਗਈ ਮੈਂ ਕਿਹਾ
ਮੈਂ ਕੇਹਾ ਚੰਗੀ ਗੱਲ ਏ, ਵਧੀਆ ਹੋ ਗਯਾ, ਹੂ ਹੂ ਹੋਰ ਕੁਛ
ਹਾਂਜੀ ਬਸ ਐਦਾਂ ਦੀ ਹਾਂ ਗੱਲਬਾਤ ਐ, ਤੁਸੀਂ ਦੱਸੋ ਤੁਹਾਡਾ ਕੋਈ ਏਦਾਂ ਐਕਸਪੀਰੀਅੰਸ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇ, ਸਕੂਲ 'ਚ
ਬਸ ਪਲੱਸ ਵਨ ਵਿੱਚ ਤਾਂ ਮੈਡਮ ਆਈ ਮੀਨਾ ਮੈਡਮ ਸੀ ਅੱਛੀ -ਅੱਛੀ ਵੀ ਸੀ ਮੈਡਮ ਮਜ਼ਾਕ ਵੀ ਕਰਦੀ ਰਹਿੰਦੀ ਸੀ, ਮੁੰਡਿਆਂ ਨਾਲ ਕੁੜੀਆਂ ਨਾਲ ਹੱਸਦੀ ਰਹਿੰਦੀ ਸੀ, ਹਾਂਜੀ ਹਾਂਜੀ ਹੱਸਦੀ ਰਹਿੰਦੀ ਸੀ ਮੁੰਡੇ ਨੂੰ ਕਹਿੰਦੇ ਝਾੜ ਜਿਵੇਂ ਬਾਲ ਉਗਾ ਹੋਏ ਐ ਤੁਸੀਂ ਸਿਰ ਤੇ, ਕਿੱਲੋ ਕਿੱਲੋ।
ਅੱਛਾ
ਕਿੱਲੋ ਕਿੱਲੋ ਬਾਲ ਉਗਾਏ ਹੋਏਆ ਤੂੰਮ ਨੇ। ਝਾੜ ਕਹੁਗੀ। ਹਸਾਂਦੀ ਵੀ ਸੀ ਮੈਡਮ।
ਅੱਛਾ
ਵੱਖ ਐ
ਔ ਤੁਹਾਨੂੰ ਹਿਸਟਰੀ ਪਣਾਉਂਦੀ ਸੀ, ਔ ਵਧੀਆ ਸੀ ਪਾਰੁਲ।
ਅੱਛਾ ਸਾਡੇ ਕੋਲ ਵੀ ਇੱਕ ਮੈਡਮ ਸੀਗੀ, ਔ ਪਾਰੁਲ ਸੀਗਾ, ਔਦਾ ਨਾਂ ਵੀ।
ਹੂ
ਜਿਹੜੀ ਸਾਨੂੰ ਹਿਸਟਰੀ ਪੜ੍ਹਾਉਂਦੀ ਸੀ ਔਦਾ ਨਾਮ ਸੀਗਾ ਲਾਰੂਪੂ।
ਔਦਾ ਨਾਮ ਰੱਖਿਆ ਸੀ।
ਨਹੀਂ ਔਦਾ ਰੀਅਲ ਨਾਮ ਸੀ
ਕੀ ਨਾਮ ਸੀ ਉਹਦਾ
ਕੀ ਕਹਿ ਰਿਓ।
ਮੈਂ ਕਿਹਾ ਉਹਦਾ ਰੀਅਲ ਨਾਮ ਕੀ ਸੀ। ਉਹਦਾ ਨਾਮ ਸੀਗਾ ਲਾਰਕੂ ਅੱਛਾ ਉਹਦੇ ਨਾਲ ਤੇ ਪਾਰਲ ਠੀਕ ਆ।
ਹੂੰ ਤੇ ਅਸੀਂ। ਕਿ ਉਹ ਨਾ ਸਾਨੂੰ ਹਿਸਟਰੀ ਪੜਣਾਉਂਦੇ ਸੀ ਤੇ ਅਸੀਂ ਕੀ ਕੀਤਾ ਨਹੀਂ ਉਹਨੇ ਕੀ ਕੀਤਾ ਉਹ ਨਾ ਕੁਸ਼ਨ ਇੰਨਾ ਵੱ ਮਤਲਬ ਵੱਡਾ ਦਿੰਦੀ ਸੀ।
ਤੇ ਇਹ ਟਿੱਕਾ ਮਾਰਦੀ ਸੀਗੀ ਅਤੇ ਅਸੀਨੇ ਭੇਜ ਭਰਦੀ ਸੀ। ਅੱਛਾ, ਤੇ ਔਦੇ ਤੁਸੀਂ ਸਾਈਨ ਵੇਖ ਲਏ ਨਾ। ਸੀ, ਔਦੋਂ ਹੀ ਤੁਸੀਂ ਬੇਹੋਸ਼ ਹੋ ਕੇ ਡਿਗ ਪੈਣਾ ਸੀਗਾ। ਜੋ ਇੱਕ ਇੱਕ ਪੈਜ ਤੇ, ਐਨਾ ਵੱਡਾ ਟੀਕਾ ਮਾਰ ਸਾਈ ਵੀ ਤੇ ਵੱਡੇ ਕਰੇਗੀ, ਹਾਂਜੀ ਹਾਂਜੀ ਕਿਵੇਂ ਦੀ ਸੀ ਔਹ ਮੈਡਮ।
ਠੀਕ ਸੀਗੇ ਵਾਲ ਮੈਡਮ ਦੇ ਉੜੇ ਰਹਿੰਦੇ ਸੀਗੇ ਹਮੇਸ਼ਾ
ਅੱਛਾ ਹੋਰ ਮੀਨਾ ਮੈਡਮ ਦੇੈਂ ਮੀਨਾ ਮੈਡਮ ਦੇ। ਮੈਂ ਕਿਹਾ ਮੀਨਾ ਮੈਡਮ ਦੇ ਬਾਲ ਮੀਣਾ ਮੈਡਮ ਦੇ ਬਾਲ ਕਿਵੇਂ ਦੇ ਸੀ।
ਮੀਨਾ ਮੈਮ ਦੇ ਛੋਟੇ ਛੋਟੇ ਬਾਲ ਸੀਗੇ
ਪਾਰੁਲ ਤੇ ਪਾਰਲ ਵਰਗਾ। ਪਾਰੂਲ ਮੈਡਮ ਵਰਗੇ ਪਾਰਲ ਮੈਡਮ ਸਾਡੀ ਪਾਵਰ ਮੈਡਮ ਸੀ। ਅਸੀਂ ਤੁਹਾਡੀ ਲਾਲ ਪੁਰ ਸੀਗੀ ਅੱਛਾ। ਔਰ ਤੁਹਾਨੂੰ ਪੋਲ ਸਾਇਸ ਕੌਣ ਟੀਚ ਕਰਦਾ ਸੀ।
ਸਾਨੂੰ ਬਹੁਤ ਵਧੀਆ ਮੈਨ ਸੀਗੀ ਮੇਰੀ ਫੇਵਰੇਟ ਮੈਨ ਸੀਗੀ। ਸੀਮਾ ਮੈਨ ਸੀ ਉਹਦਾ ਨ ਸਾਨੂੰ ਪੋਲੀਟੀਕਲ ਸਾਇੰਸ ਟੀਚਰ ਕਰਦੀ ਸੀਗੀ।
ਅੱਛਾ ਕਿਵੇਂ ਦੀ ਸੀ।
ਬਹੁਤ ਵਧੀਆ ਮੈਮ ਸੀਗੀ ਬਹੁਤ ਵਧੀਆ ਬਹੁਤ ਵਧੀਆ।
ਪਲੱਸ ਟੂ 'ਚ ਪਲੱਸ ਟੂ 'ਚ ਉਹਹੀ ਪੜ੍ਹਾਦੀ ਸੀ। ਸੀ ਪਹਿਲਾਂ ਜਦੋਂ ਅਸੀ ਪਲੱਸ ਵਨ ਚ ਸੀ। ਇੱਕ ਮਹੀਨਾ ਰਚਨਾ ਮੈਡਮ ਨੇ ਪੜ੍ਹਾਇਆ ਸੀਗਾ ਸਾਨੂੰ।
ਹਾਂਜੀ ਕਿਉਂਕਿ ਮੈਂ। ਤੇ ਏ ਐਕਸ਼ਨ ਚ ਸੀਗਾ ਪਹਿਲਾਂ ਤੇ ਫਿਰ ਇੱਕ ਮਹੀਨੇ ਬਾਅਦ। ਪਤਾ ਲੱਗ ਗਿਆ ਸੀਗਾ ਕਿ ਮੇਰਾ ਰੋਲ ਨੰਬਰ ਤੇ ਉਸ
ਰੂਮ ਵਿੱਚ ਹੈਗੇ ਮਤਲਬ ਬੀ ਸੈਕਸ਼ਨ ਰੂਮ ਵਿੱਚ ਹੈਗਾ ਮਤਲਬ ਅੱਛਾ ਅੱਛਾ।
ਹਾਂਜੀ।
ਵਧੀਆ ਚਲੋ। ਆਇਆ ਸੀ ਜੋ ਮੈਡਮ ਨੇ ਕਰਾਇਆ ਸੀ। ਹਾਂਜੀ ਨਹੀਂ ਨਹੀਂ ਵੀ ਲਾਇਆ ਸੀ ਸਾਰਾ।
ਮਤਲਬ ਕੁਸ਼ਨ। ਕੁਸ਼ਚਨ ਥੋੜੀ ਚੇਂਜ ਕਰਤੇ ਸੀਗੇ ਲੇਕਿਨ ਸਾਡਾ ਬੈਸਟ ਮਤਲਬ ਇਲੈਕਟ ਸੀਗਾ ਕਿ ਮੈਂ ਸਵੇਰੇ ਸਵੇਰੇ ਟੈਕਸੀਅਲ ਕੁਸਚਨ ਰੀਡ ਕੀਤੇ ਸੀ। ਸਾਰੇ ਤੇ ਟੈਕਸਲ ਕੁਸਚਨ ਨਹੀਂ ਆਏ ਸੀ ਸਾਰੇ ਜਿਸ ਵੇਲੇ ਸਵੇਰੇ-ਸਵੇਰੇ ਟੀਟ ਕੀਤੇ ਸੀ ਮੈ, ਹਾਂਜੀ ਐ ਤੇ ਹੈ ਦੇਖੋ ਅਸੀਂ ਕਦੇ ਰੀਡ ਤੇ ਕੀਤੇ ਨਹੀਂ ਸੀ ਫਾਈਨਲ ਟਾਈਮ ਤੇ ਹੀ,
ਕਿਉਂਕਿ ਟੀਚਰਸ ਨੇ ਆਪਣੇ, ਜਿਹੜੇ ਲਿਖਵਾਉਂਦੇ ਨੇ ਉਹ ਯਾਦ ਕਰਾਉਂਦੇ ਨੇ ਟੈਕਸਚਰ ਤੇ ਕੋਈ ਵੀ ਨਹੀਂ ਕਰਾਉਂਦਾ। ਹਿੰਦੀ ਵਾਲੀ ਕਰਾਦੀਆਂ ਹਿੰਦੀ ਵਾਲੀ ਕਰਾਂਦੀ ਐ ਬਸ ਹੋਰ ਤਾਂ ਕੋਈ ਕਰਾਦਾ।
ਹਾਂਜੀ ਐਕਸਲ ਤੇ ਦੇਖੋ ਕੋਈ ਵੀ ਨਹੀਂ ਕਰਾਦਾ ਹੈਗਾ ਨਾ ਹਿਸਟਰੀ ਚ, ਤੇ ਨਾ ਪੋਲੀਟੀਕਲ ਸਾਇੰਸ ਦੇ ਵਿੱਚ, ਹਾਂਜੀ, ਤੇ ਮਤਲਬ ਖੁਦ ਹੀ ਕਰਨਾ ਪੈਂਦਾ।
ਮਾਈ ਦੇ ਜਿਨਾਂ ਨੇ ਨਹੀਂ ਪੜਾ ਤਾ ਬੇੜਾ ਪਾਰ ਹੋ ਗਿਆ ਉਹਨਾ ਤੇ,
ਹਾਂਜੀ-ਹਾਂਜੀ ਨਹੀਂ ਮਤਲਬ ਪਾਸ ਤੇ ਸਾਡੇ ਸੀਗੇ। ਸਾਡੀ ਮੈਡਮ ਦੱਸ ਰਹੀ ਸੀਗੀ ਕਿ ਇਸ ਵਾਰ, ਕੋਈ ਵੀ ਫੀਲ ਨਹੀਂ ਹੈਗਾ ਆਰਟਸ ਚ ਕੋਈ ਵੀ,
ਅ ਹੋ ਗਏ ਸੀ ਹਾਂਜੀ ਸਾਰੇ ਪਾਸ। ਨਹੀਂ ਚਾਹਿਆ ਸੀ ਕਿ ਇੱਕ ਆਰਟਸ ਦੀ ਕੁੜੀ ਪਤਾ ਨਹੀਂ ਮੁੰਡਾ ਫੇਲ ਹੋਇਆ।
ਨਹੀਂ ਨਹੀਂ ਕੋਈ ਨਹੀਂ ਸੀਗਾ। ਅਸੀਂ ਖੁਦ ਪੁੱਛਿਆ ਸੀ ਮੈਮ।
ਤੁਸੀਂ ਆਪਣੇ ਸਕੂਲ ਦੀ ਗੱਲ ਕਰ ਹਾਂ ਮੈਨੂੰ ਮੇਰੇ ਸਕੂਲ ਕਹਿ ਰਹੇ ਸੀ ਮੈਂ ਸੁਣਨ ਆਇਆ ਸੀ। ਆਰਟਸ ਦੀ ਕੁੜੀ ਵੀ ਫੇਲ ਹੋਈ ਪਤਾ ਨਹੀਂ ਮੁੰਡਾ ਕਿ ਕੁੜੀ।
ਖਾਲੀ ਅੱਛਾ ਅੱਛਾ ਸਾਡੇ ਸਕੂਲ ਚ ਤੇ ਆਰਟਸ ਸਾਰੇ ਜਿਹੜੀ ਮੈਡਮ ਰੇਖਾ ਮਲਕ ਸੀ। ਨਾ ਉਹ ਦੱਸ ਰਹੇ ਸੀਗੇ ਸਾਨੂੰ।
ਚਲੋ ਵਧੀਆ ਕਰ ਸਾਰੇ ਪਾਸ ਨੂੰ ਚਾਹੀਦੇ ਸਾਰੇ,
ਹਾਂਜੀ-ਹਾਂਜੀ ਇਹ ਤੇ ਹੈ, ਸਾਲ ਦੀ ਮਿਹਨਤ ਬਸ ਬੱਚਿਆਂ ਨੇ ਕੀਤੀ ਕੋਈ, ਜਾਣਦਾ ਮੈਨੂੰ ਇੱਕ ਸਾਡੇ ਕਲਾਸ, ਮੁੰਡਾ ਸੀਗਾ ਬਾਨਾ ਨਾਮ ਸੀਗਾ ਉਹਦਾ ਪੂਰੇ ਸਾਲ ਨਹੀਂ ਉਹ ਪੜਦਾ ਸੀਗਾ ਤੇ ਰਾਈਟਿੰਗ ਵੀ ਤੁਸੀਂ ਵੇਖੋ, ਨਿਕਲ ਗਏ ਨਾ ਉਹਦੀ ਤੁਸੀਂ ਮਤਲਬ ਕਿ ਨਾ ਉਹਦੀ ਤੁਸੀਂ ਦਸ ਦਿਨ ਤੱਕ, ਜਦੋਂ ਨਹੀਂ ਉੱਠਾਂਗੇ ਇਨੀ ਖਤਰਨਾਕ ਰਾਤੀ ਸੀਗੀ ਉਹਦੀ ਤੇ ਫੇਰ ਵੀ ਉਹ ਐਟੀ ਪਰਸੈਂਟ ਨੰਬਰ ਲੈ ਗਏ ਤੇ ਅਸੀਂ ਉਹਦੇ ਨੰਬਰ ਵੇਖ ਕੇ ਰੌਣਕੀ ਦਾ, ਇਹਦੀ ਕਿਹਦੇ ਆ ਗਏ ਨੰਬਰ, ਇਹਦਾ ਪਾਸ ਮਤਲਬ ਬੜੀ ਮੁਸ਼ਕਿਲ ਆਸ ਨਹੀਂ ਹੁੰਦਾ ਸੀਗਾ। ਇੰਨੇ ਆਸਾਨ ਪੇਪਰ ਚ ਵੀ ਔ ਫੇਲ ਸੀਗਾ।
ਅੱਛਾ, ਸਾਡੀ ਕਲਾਸ ਵਿੱਚ ਅਸੀਂ ਖੋੜੀ ਸੀ ਮੇਲਾ-ਮੇਲਾ ਤੋਂ ਅੱਗੇ ਨੰਬਰ ਆ ਮੈਂ ਕਿਹਾ ਮੈਂ ਕਲਾਸ ਵਿੱਚ ਕੁੜੀ ਸੀ ਪਲਸ ਟੂ ਚ ਮੇਲਾ ਉਹ ਵੀ ਣੀ ਪੜਦੀ ਸੀ, ਬਿਲਕੁਲ ਨਹੀਂ ਪੜ੍ਹਦੀ ਸੀ ਉਹ। ਉਹ ਵੀ ਬੋਰਡ ਵਿੱਚ ਠੀਕ ਨੰਬਰ ਲਿਆਈ, ਪਾਸ ਹੋ ਗਈ ਆ।
ਹਾਂਜੀ-ਹਾਂਜੀ।
ਹੋ ਜਾਂਦਾ ਬੋਰਡ ਵਿੱਚ ਨਾ ਹੋ ਜਾਂਦਾ, ਬੋਰਡ ਵਿੱਚ ਸਭ ਨੂੰ ਪਾਸ ਕਰ ਦਿੰਦੇ ਨੇ।
ਬੋਰਡ ਵਿੱਚ ਹੋ ਜਾਂਦਾ ਵੈਸੇ ਐਸੇ ਕਰਨਾ ਨਹੀਂ ਚਾਹੀਦਾ। ਦੇਖੋ ਟੋਪਰ ਬੱਚੇ ਜਿਹੜੇ ਹੁੰਦੇ ਨੇ ਜਾਂ ਕੋਈ ਹਾਂਜੀ-ਹਾਂਜੀ ਐ ਤੇ ਹੈ, ਪਰ ਇਹ ਗਲਤ ਸਿਸਟਮ ਹੈਗਾ, ਸਰਕਾਰ ਦਾ ਏਦਾਂ ਚਿਟਿੰਗ ਚ ਰੋਕ ਲ
ਚੀਟਿੰਗ ਚ ਰੋਕ ਲਗਾਣੀ ਚਾਹੀਦੀ ਐ। ਨਹੀਂ ਫੇਰ ਬੱਚੇ ਪਾਸ ਕਿਵੇਂ ਹੋਣਗੇ? ਨਹੀਂ ਬੱਚੇ
ਤੇ ਬੱਚਿਆਂ ਨੂੰ ਖੁਦ-ਖੁਦ ਪੜ੍ਹਨਾ ਚਾਹੀਦਾ ਏ ਨਾ। ਦੂਜੇ ਬੱਚੇ ਨਹੀਂ ਪੜ੍ਹਦੇ ਹੈਗੇ, ਮੈਂ ਤੇ ਕਹਾਂ ਏਦਾਂ ਦੇ ਰੂਲ ਬਣੇ ਕੀ ਗਰਦਨ ਵੀ ਨਾ ਕਿਸੇ ਨੂੰ ਹਿਲਾਉਣ ਦੇਣ।
ਹਾਂ।
ਕੌਣ ਮਤਲਬ ਬੱਚਾ ਅੱਛਾ ਹੈਗਾ ਏ।
ਹਾਂਜੀ ਹਾਂਜੀ ਐ ਹਾਂਜੀ, ਚਲੋ ਮੇਰੀ ਨਾ ਕੋਲ ਆ ਰਹੀ ਮੈਂ ਤੁਹਾਨੂੰ ਕਰਦੀ ਆ।
ਹਾਂਜੀ ਹਾਂਜੀ, ਮੇਰੇ ਵੀ ਕੋਲ ਆਈ
ਓਕੇ।